ਓ
ਸਸਰੀ ਕਾਲ।
ਹਾਂਜੀ ਸਾਸਰੀ ਕਾਲ।
ਕਿਵੇਂ ਹੋਂ?
ਵਦੀਆ ਤੁਸੀਂ ਦੱਸੋ ਹਾਂਜੀ ਹੋਰ ਕੀ ਕਰ ਰਹੇ ਓਂ। ਤਾਡੀ ਵਾਜ਼ ਬੜੀ ਘੱਟ ਆ ਰਈ ਐ।
ਬੈਠੇ ਸੀ ਫਰੀ।
ਅੱਛਾ-ਅੱਛਾ, ਨਈ ਬੱਸ ਮੈਂ ਵੀ ਬੈਠ ਠੀਕ ਸੀ ਕੀ ਕਰਨਾ, ਹਾਂਜੀ-ਹਾਂਜੀ।
ਤੁਸੀਂ ਸਟੱਡੀ ਕਰਦੇ ਓ?
ਹਾਂਜੀ ਸਟੱਡੀ ਕਰਦੀ ਆ।
ਹਾਂ ਸਕੂਲ ਔਰ ਕੋਲੇਜ
ਕੋਲੇਜ ਚ ਤੁਸੀਂ?
ਮੈਂ ਸਕੂਲ ਚ ਕਰਨੀ ਆ।
ਅੱਛਾ ਕਿਹੜੀ ਕਲਾਸ 'ਚ?
ਇਲੈਵਨਥ 'ਚ।
ਅੱਛਾ-ਅੱਛਾ।
ਹਾਂਜੀ।
ਚਲੋ ਵਧੀਆ ਖੁ ਖੁੱਲ੍ਹ ਰੇ ਨੇ ਤੁਹਾਡੇ ਸਕੂਲ?
ਹਾਂਜੀ, ਇੱਕ ਮਹੀਨਾ ਹੋ ਗਿਆ ਵੈਸੇ, ਨਈ-ਨਈ ਪੰਦਰਾਂ ਦਿਨ ਹੋ ਗਏ ਨੇ।
ਅੱਛਾ ਕੀ ਲਿਆ ਤੁਸੀਂ? ਇਲੈਵਨ ਚ ਅੱਛਾ ਮੈਂ ਵੀ ਆਰਟਸ ਲਿੱਤੀ।
ਹਾਂਜੀ, ਔਰ ਦੱਸੋ? ਕੀ ਬਣਾਇਆ ਅੱਜ?
ਅੱਜ ਮੰਮੀ ਨੇ, ਕੱਲ ਰਾਤੀ ਪਾਲਕ ਪਨੀਰ ਬਣਾਏ ਸੀ। ਸਵੇਰੇ ਸੈਂਡਵਿਚ ਬਣਾਏ ਸੀਗੇ ਤੇ ਤੇ ਹੁਣ ਪਤਾ ਕੀ ਬਣ ਰਿਹਾ। ਹਾਲੇ ਬਸ ਸੋਚ ਈ ਰਹੇ ਆ ਕਿ ਕੀ ਬਣਾਵਾਗੇ ਵੇ
ਹਾਂ ਉਹ ਤਾਂ ਇਹ ਸਾਰਾ ਦਿਨ ਬਸ ਸੋਚਦੇ ਈ ਰਹਿੰਦੇ ਕਿ ਇਹ ਬਣਾਈਏ ਕੀ ਬਣਾਈ ਮੇਰੀ ਮੰਮੀ ਵੀ ਸਾਰਾ ਦਿਨ ਪੁੱਛਦੇ ਨੇ। ਹੁਣ ਕੀ ਸਵੇਰੇ ਪੁੱੱਛਦੇ ਨੇ ਕੀ ਬਣਾ ਮੈਂ ਕਿਹਾ ਕੁਛ ਵੀ ਬਣਾ ਲੋ। ਫੇਰ ਦੁਪਹਿਰੇ ਪੁੱਛਦੇ ਨੇ ਕੀ ਬਣਾਵਾ ਮੈਂ ਖੁਸ਼ੀ ਬਣਾ ਦੋ ਫਿਰ ਸ਼ਾਮੀ ਪਾਪਾ ਨੂੰ ਪੁੱਛਦੇ ਨੇ ਕਿ ਪਾਪਾ ਵੀ ਕਹਿੰਦੇ ਖੁਸ਼ੀ ਬਣਾ ਦੋ।
ਹਾਂਜੀ, ਐਈ ਐ ਬਸ। ਦਿਨ ਰਾਤ ਐਈ ਪੁੱਛਦੇ ਨੇ ਇੱਕ-ਦੂਜੇ ਕੋਲ
ਮਤਲਬ ਕਿ, ਫੂਡ ਵਗੈਰਾ।
ਮਤਲਬ ਥੋੜੇ ਬੋਤ ਚੀਜ਼ਾਂ ਬਣਾਈ ਲੈਂਨੀ ਆ। ਬਸ ਬਣਵਾਉਂਦੇ ਨੀ ਗੈ। ਆਦਾ ਤੇ ਸਾਰਾ ਕੁਛ ਈ ਆ ਬਨਾਨਾ ਬਸ ਬਣਬਾਦੇ ਨੀਂ ਘਰ ਦੇ।
ਹਾਂ ਇਹੀ ਤਾਂ ਸਾਰਾ ਸਿਆਪਾ ਆਂਦਾ ਤੇ ਸਾਨੂੰ ਸਾਰਾ ਕੁਝ ਸਾਡੇ ਘਰ ਤੋਂ ਪਤਾ ਨੀ ਕੀ ਬਨਾਦੇ ਨੇ ਸਾਡੇ ਮਤਲਬ ਕੀ ਵਿਸ਼ਵਾਸ ਨੀ ਐ ਸਾਡੇ ਘਰ ਦਿਆਂ ਨੂੰ।
ਕੀ ਕਿਤੇ ਸਬਜ਼ੀਆਂ ਖਰਾਬ ਨਾ ਹੋ ਜਾਣ ਰੋਟੀਆਂ ਖਰਾਬ ਨਾ ਹੋ ਜਾਣ।
ਪਰ ਮੈਂ ਤਾਂ ਜਿੱਦ ਕਰਕੇ ਬਣਾਈ ਲਊ ਸਬਜ਼ੀ ਵਗੈਰਾ ਤਾਂ ਮੈਂ ਬਣਾਂਦੀ ਨੀ ਮਤ ਮੰਮੀ ਬਣਾਂਦੇ ਨੇ ਰੋਟੀ ਬਣਾ ਲੈਨੀਂ ਆ ਜੀ ਮੈਂ ਫਿਰ ਜਿਵੇਂ ਫਾਸਟ ਫੂਡ ਵਗ਼ੈਰਾ ਜਿਵੇਂ ਕੁਛ ਵੀ ਹੁੰਦਾ ਐ ਸਨੈਕਸ਼ ਵਗੈਰਾ ਉਹ ਬਣਾਈ ਲੈਂਦੀ ਆ ਸ਼ਾਮੀ। ਹਾਂਜੀ, ਹੋਰ ਦੱਸੋ?
ਤੁਹਾਡੀ ਮਨਪਸੰਦ ਚੀਜ਼ ਕੀ ਐ? ਕਾਂਚ ਪੀ ਸੀ, ਸਾਰੀ ਚੀਜ਼ਾਂ ਦੱਸ ਦੋ?
ਕੀ ਮਤਲਬ ਕਿ ਮਨਪਸੰਦ ਕੀ, ਪੁੱਛ ਰਹੇ ਔ ਖਾਣੇ 'ਚ।
ਹਾਂਜੀ।
ਖਾਣੇ 'ਚ ਤਾਂ ਸਾਰਾ ਕੁਛ ਈ ਪਸੰਦ ਐ ਮਤਲਬ ਕਿ ਕੁਛ ਵੀ ਦੇ ਦਿਉ? ਕੋਈ ਨਖਦਾ ਨੀ ਐ। ਬ ਸਾਰਾ ਅੱਛਾ ਹੋਣਾ ਚਾਈਦੈ ਬਸ, ਟੇਸਟ ਅੱਛਾ ਹੋਣਾ ਚਾਈਦੈ। ਬਾਕੀ ਤਾਂ ਸਾਰੇ ਠੀਕੈ।
ਹਾਂਜੀ।
ਬਸ ਮੈਗੀ ਆ ਤੋਰੀ ਨਾ ਦੋ, ਮੈਨੂੰ ਟਿੰਡੇ ਨਾ ਦੋ, ਕਰੇਲੇ ਨਾਓ, ਤੇ ਬਾਕੀ ਸਾਰਾ ਕੁਛ ਦੇਦੋ।
ਜੀ ਕੋਈ ਟਰੈਵਲਿੰਗ ਜ ਜ ਚੀਜਾਂ।
ਟਰੈਲ ਟਰੈਵਲ ਮਤਲਬ ਸਾਡੇ ਘਰ ਦੇ ਲੈ ਕੇ ਜਾਂਦੇ। ਮਤਲਬ ਗਲਤ ਆ ਐ।
ਲੈ ਕੇ ਵੀ ਜਾਂਨੇ ਹਆਂ ਜਲੋਂ ਫੇਰ ਮਬ ਸਾ ਮਤਲਬ ਕਿ ਪਲੈਨ ਬਨਾਣੇ ਆਂ ਫੇਰ ਕੈਂਸਲ ਹੋ ਜਾਂਨੇ ਆਂ ਕੀ ਫੈਦਾ। ਪੂਰੀ ਮਤਲਬ ਗਰਮੀ 'ਚ ਪਲੈਨ ਬਨਾਦੇ ਰਏ। ਓ ਵੀ ਗੱਲ ਐ ਨਾ ਪਲੈਨ ਵੀ ਬਨਾ ਲੈਂਨੇ ਆ, ਅਸੀਂ ਚਲੇ ਵੀ ਜਾਨੇ ਫੇਰ ਨਾ ਬਿਮਾਰ ਹੋ ਕੇ ਆਨੇ ਆਂ। ਸਾਡੀ ਬੜੀ ਬੁਰੀ ਮਤਲਬ, ਏ ਆਦਤ ਏ।
ਏਸ ਕਰਕੇ ਅਸੀਂ ਕਿਤੇ ਟਰੈਵਲ ਈ ਨੀਂ ਕਰ ਸਕਦੇ ਮਤਅ ਕਰ ਵੀ ਸਕਦੇ ਆਂ ਤੇ ਐ ਹੋਈ ਅਸੀਂ ਜਾਵਾਂ ਤੇ ਕਿਤੇ ਇਲ ਵੋ ਹੋ ਕਿ ਰੈਂਣ ਦਾ ਕੋਈ ਮਤਲਬ ਕਿ ਠਿਕਾਨਾ ਹੋ ਉੱਥੇ। ਕਿਉਂ ਕੀ ਫੇਰ ਬੰਦਾ ਬਰਾਨ ਹੋ ਜਾਂਦਾ ਤਾਂ ਬਿਮਾਰ ਹੀ ਹੋਏਗਾ ਫੇਰ। ਹਾਂਜੀ-ਹਾਂਜੀ, ਸਈ ਗੱਲ ਏ, ਔਰ ਤੁਸੀਂ ਗਏ ਸੀ ਜੂਨ ਦੀ ਛੁੱਟੀਆਂ ਚ ਕੀਤੇ?
ਨਈਂ ਬਸ ਓਸ ਪੈਲੇ ਮੈਂ ਗਈ ਸੀਗੀ ਜਦੋਂ ਮੇਰੇ ਟੈਂਨਥ ਦੇ ਪੇਪਰ ਸੀ। ਓਸ ਤੋਂ ਬਾਅਦ ਛੁੱਟੀਆਂ ਪਈਆਂ ਹੁੰਦੀਆਂ ਸੀ।
ਅੱਛਾ-ਅੱਛਾ।
ਤੇ ਮੈਂ ਨਾਨੀ ਨਾਨੀ ਘਰ ਗਈ ਸੀ। ਏਕ ਦੋ ਮੀਨਾ ਓਥੇ ਰੈ ਕੇ ਆਈ ਆਂ। ਫੇਰ ਮੇਰੇ ਕਜ਼ਨ ਦਾ ਵਿਯਾ ਹੋਯਾ, ਓਥੇ ਹੀ ਆ ਮਤਲਬ।
ਅੱਛਾ-ਅੱਛਾ।
ਤੇ ਫੇਰ ਅਸੀ ਗਏ ਵਾਪ ਪੀਸ਼ ਤਾਂ ਫਿਰ ਮਤਲਬ ਛੁੱਟੀਆਂ ਤੋਂ ਪੈਲੇ ਈ ਗਏ ਸੀਗੇ। ਤੇ ਵਾਪਸ ਜਾਨ ਈਂ ਨੀਂ ਹੋਯਾ।
ਅੱਛਾ।
ਬਸ ਘਰੇ ਈ ਬੈ ਕੇ ਬੋਰ ਹੋ ਜਾਂਨੇ ਆਂ।
ਹਾਂਜੀ, ਔਰ ਕਿੰਨੇ ਮੈਂਬਰਸ ਹੋ ਤੁਸੀਂ ਘਰ 'ਚ?
ਅਸੀਂ ਚਾਰ ਈ ਹੈਗੇ ਹਾਂ ਦੋ ਮੈਂ ਦੋ ਭੈਣਾਂ ਨੇ ਮਤਲਬ ਮੈਂ ਤੇ ਮੇਰੀ ਛੋਟੀ ਭੈਣ ਏ, ਤੇ ਮੇਰੇ ਮੰਮੀ-ਪਾਪਾ ਤੁਆਡੇ?
ਅਸੀਂ ਪੰਜ ਤਿੰਨ ਭੈਣਾਂ ਨੇ ਤੇ ਮੰਮੀ-ਪਾਪਾ ਤੇ ਦੋ ਭੈਣਾਂ ਦੀ ਤਾਂ ਸ਼ਾਦੀ ਹੋ ਗੀਏ। ਤੇ ਮੈਂ ਸਭ ਤੋਂ ਛੋਟੀ ਆਂ।
ਤੋਂ ਉਨਾਂ ਦੀ ਸ਼ਾਦੀ ਕਿੱਥੇ ਹੋਈਏ?
ਇੱਕ ਦੀ ਤਾਂ ਮਤਲਬ ਏਧਰ ਸਾਡੇ ਲੋਕਲ ਈ ਹੋਈ ਏ। ਇੱਕ ਦੀ ਹੋਈ ਐ ਤੁਸੀਂ ਸੁਣਿਐ ਇੰਦਰੀ ਕਰਨਾਲ ਦੇ ਕੋਲੇ।
ਹਾਂਜੀ।
ਉੱਥੇ ਹੋਈ ਏ, ਹਾਂਜੀ। ਹਾਂ, ਬਸ ਜਦੋਂ ਓਦ ਓਦਾ ਵਿਯਾ ਹੋਯਾ ਨਾ ਸਾਨੂੰ ਵੀ ਤਾਂ ਈ ਪਤਾ ਚੱਲਿਆ ਸਾਨੂੰ ਵੀ ਪਤਾ ਸੀ ਇੰਦਰੀ ਓ ਹੁੰਦਾ ਕੀ ਏ, ਮਤਲਬ ਕਿੱਥੇ ਐ?
ਕਿਥੇ ਐ?
ਮੈਂ ਵੀ ਜਦੋਂ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਸੀ ਨਾ ਪੈਲੀ ਵਾਰ ਗਈ ਸੀ ਇੰਦਰੀ ਵੀ। ਤੇ ਕਰਨਾਲ ਵੀ ਮੈਂ ਮਤਲਬ ਓ ਮਤਲਬ ਉਨਾਂ ਦੇ ਰਿਲੇਟਿਵਜ਼ ਜੇੜੇ ਨੇ ਓਥੇ ਰੈਂ ਤਾਂ ਮੈਂ ਕਰਨਾਲ ਗਈ ਸੀ ਦੇਖੋ, ਕਰਨਾਲ ਤਾਂ ਮਤਲਬ ਹੈ ਕਿ ਚਲੋ ਚੱਲ ਈ ਜਾਂਨੇ ਆਂ। ਪਰ ਕਿਤੇ ਜਾਈਏ ਕੋਈ ਫੈਮਿਲੀ ਹੋਏ ਮਤਲਬ ਕੋਈ ਰਿਲੇਟਿਵ ਹੋਏ ਤਾਂ ਹੀ ਜਾਣਾ ਹੁੰਦਾ ਐ
ਕਰਨਾਲ ਮੈਂ ਦੋ ਦੋ ਦੋ ਵਾਰ ਗਈ ਸੀ ਅ ਹਮ ਮਤਲਬ ਏਦਾਂ ਨੀ ਬਸ ਜਿਵੇਂ ਬੱਸ ਇਸਟੈਂਡ ਤੋਂ ਬੱਸ ਇਸਟੈਂਡ
ਹਾਂ ਸਹੀ ਗੱਲ ਏ ਉਵੇਂ ਤਾਂ ਮੈਂ ਮਤਲ ਕਿ ਜਿਵੇਂ ਕਹਿੰਦੇ ਨੇ ਤੁਸੀਂ ਦਿੱਲੀ ਗਏ ਸੀ ਮੈਂ ਕਿਹਾ ਹਾਂ ਗਈ ਸੀ ਉਹ ਕੋਈ ਐਂ ਵੀ ਨੀ ਗਈ ਸੀ ਬਸ ਮੇਰੇ ਜੀਜਾ ਜੀ ਗਏ ਸੀ ਇੰਗਲੈਂਡ ਤੇ ਉਨਾਂ ਨੂੰ ਅਸੀਂ ਛੱਡਣ ਗਏ ਸੀ ਕਿਵੇਂ ਗਏ ਸੀ ਮੈਂ ਦੱਸਦੀ ਆਂ ਤੁਆਨੂੰ ਜਿਵੇਂ ਅੱਜ ਮਤਲਬ ਅੱਜ ਰਾਤ ਬਾਰਾਂ ਵਜੇ ਅਸੀਂ ਗਏ ਤੇ ਰਾਤ ਰਾਤ ਨੂੰ ਕੀ ਏ ਅਸੀਂ ਦੇਖ ਲੀ ਏ ਦਿੱਲੀ ਵੀ
ਤੇ ਸਵੇਰੇ ਏਅਰਪੋਰਟ ਤੇ ਮਤਲਬ ਕਿ ਉਹਨਾਂ ਨੂੰ ਛੱਡ ਕੇ ਛੇ ਵਜੇ ਤੇ ਸ ਅ ਨਿਕਲ ਗਏ ਸੀ ਦਿੱਲੀ ਕਿ ਦੇਖਣਾ ਤਾਂ ਹੋਇਆ ਹੀ ਨੀ ਕੁੱਛ ਵੀ ਦਿੱਲੀ ਚ ਧੁੰਦ ਏਨੀ ਸੀ ਕਿ ਮਤਲਬ ਕਿ ਦੋ ਹਜ਼ਾਰ ਤੇਈਸ ਚ ਤੇ ਬਸ ਕੋਈ ਪੁੱਛਦਾ ਨਾ ਤੁਸੀਂ ਗਏ ਸੀ ਮੈਂ ਕਿਹਾ ਹਾਂ ਗਈ ਸੀ
ਹਾਂ ਵੇ ਗਏ ਤੇ ਸੀ ਨਾ ਬਸ ਚਲੋ ਘੁੰਮੇ ਨੀ ਅਸੀਂ ਤਾਂ ਪਰ ਏਹ ਤਾਂ ਹੈ ਨਾ ਕੀ ਹਾਂ ਗਏ ਸੀ
ਗਏ ਸੀ ਬਸ ਰਾਹ ਨੀ ਪਤਾ
ਹਾਂ ਰਾਹ ਨੀ ਪਤਾ ਬਸ ਗਏ ਸੀ ਹਂਜੀ ਫੇਰ ਚਲੋ ਏਅਰਪੋਰਟ ਤੇ ਵੀ ਅਸੀਂ ਘੁੰਮੇ ਆਈ ਸੀ ਉਹ ਜੇੜੀ ਹੋਂਦੀ ਹੈ ਨਾ ਟਰੈਵਲਰ ਉਹਦੇ ਚ ਗਈ ਤੀ ਉ ਮਤਲਬ ਕਿ ਬੱਸ ਚ ਜਾਂਨੇ ਆ ਉਹ ਤੇ ਰੁਕ ਵੀ ਜਾਂਦੀ ਏ
ਹਾਂ
ਤੇ ਕੁੱਛ ਦੇਖ ਵੀ ਲੈਂਣੇ ਆ ਉਹ ਤਾਂ ਪੂਰੀ ਰਾਤ ਚੱਲਦੀ ਰਹੀ ਔਰ ਏਨੀ ਧੁੰਦ ਮਤਲਬ ਕਿ ਕਿ ਬੋਹਤ ੳੱਥੇ ਨਾ ਜਨਵਰੀ ਸੀ
ਤੇ ਤੁਹਾਨੂੰ ਤਾਂ ਪਤਾ ਹੀ ਏ ਰਾਤ ਨੂੰ ਔਰ ਸਵੇਰੇ ਕਿੰਨੀ ਹੋ ਜਾਂਦੀ ਹੈ ਧੁੰਦ
ਬੋਤ ਹੁੰਦੀ ਏ
ਬਹੁਤ ਜਿਆਦਾ ਤੇ ਕੁੱਛ ਵੀ ਨੀ ਦਿਖਦੇ ਮੈਂ ਤਾਂ ਸੋਚ ਰਹੀ ਸੀ ਮੈਂ ਖਾ ਡਰੇਵਰ ਕਿ ਕਿ ਮਤਲਬ ਕਿਵੇਂ ਚਲਾ ਰਿਹਾ ਸਾਨੂੰ ਗੇਰ ਨਾ ਦੇ ਏਹ
ਹਂਜੀ ਮਤਲਬ ਸਾਰੀ ਰਾਤ ਸੋ ਕੇ ਹੀ ਗਏ ਸੀ ਸਾਰੇ ਨਾ
ਅੱਛਾ
ਹਾਂਜੀ ਹਾਂਜੀ
ਨਹੀਂ ਮੈਂ ਜ਼ਿਆਦਾਤਰ ਕੀਤਾ ਸਫ਼ਰ
ਰਾਤ ਦਾ ਨਜਾਰਾ ਤਾਂ ਬਸ ਟ੍ਰੇਨ ਚ ਹੈ ਹਾਂਜੀ
ਹਾਂ ਟ੍ਰੇਨ ਚ ਕੀਤਾ ਬੜੀ ਵਾਰੀ
ਸਹੀ ਗੱਲ ਏ ਰਾਤ ਦਾ ਤੇ ਬੱਸ ਟ੍ਰੇਨ ਚ ਹੀ ਏ ਅਸੀਂ ਮੇਰੀ ਮੰਮੀ ਦੇ ਅਹ ਮਾਇਕੇ ਜਾਂਦੇ ਆ ਨਾ ਜਿਵੇਂ ਨਾਨੀ ਘਰ ਪੰਜਾਬ ਤੇ ਹੁਣ ਵੀ ਸੱਤ ਸਾਲ ਹੋ ਗਏ ਗਏ ਕੱਲ੍ਹ ਕੱਲ੍ਹ ਜਾਣਾ ਸੀ ਅਸੀਂ ਸ਼ਨੀਵਾਰ ਸੀ ਨਾ ਕੱਲ੍ਹ ਤੇ ਕੱਲ੍ਹ ਜਾਣਾ ਸੀ ਅ ਉਹ ਵ ਪਲੈਨ ਕੈਂਸਲ ਹੀ ਹੋ ਗਿਆ
ਹਾਂਜੀ, ਆਜ ਮੇਰੀ ਭੈਣ ਦਾ ਓ ਸਵੇਰੇ-ਸਵੇਰੇ ਕੌਲ ਆਇਆ ਕ ਕੈਂਦੀ ਵੀਡੀਓ ਕੌਲ ਲਾਈ। ਤੇ ਮੈਂ ਚੱਕੀ ਨੀ ਸੀ ਅਸੀਂ ਮੰਦਿਰ ਗਏ ਸੀ। ਤੇ ਮੰਮੀ ਨੂੰ, ਮੰਮੀ ਨੂੰ ਕੌਲ ਕੀਤਾ ਮੰਮੀ ਓ ਕੈਂਦੀ ਕਿ ਮੰਮੀ ਤੁਸੀਂ ਤਾਂ ਅਭੋਰ ਓ? ਮੰਮੀ ਕੈਂਦੀ ਨਈ ਮੈਂ ਤਾਂ ਘਰ ਆ। ਤੇ ਤੁਸੀਂ ਅ ਹੂੰ ਵੋ ਮੇਰੀ ਭੈਣ ਕੈਂਦੀ ਤੁਸੀਂ ਤਾਂ ਕੈ ਰਏ ਸੀ ਅਸੀਂ ਅਬੋਰ ਜਾਣਾ ਐ ਆੱਜ ਮਤਲਲ ਕਿ ਕੱਲ। ਤੇ ਕੈਂਦੇ ਨਈ-ਨਈ ਪਲੈਨ ਕੈਂਸਲ ਹੋ ਗੇਆ ਓਨੂੰ ਲੱਗਿਆ ਕਿ ਅਸੀਂ ਪੋਂਚ ਗਏ ਆ ਓੱਥੇ
ਅੱਛਾ।
ਹਾਂਜੀ।
ਤਾਂ ਸੱਤ ਸਾਲ ਹੋ ਗਏ
ਹਾਂ ਸੱਤ ਸਾਲ ਹੋ ਗਏ ਮਤਲਬ ਮੇਰੇ ਅ ਮੇਰੇ ਮਾਮਾ ਜੀ ਦੀ ਮੁੰਡੇ ਦੀ ਸ਼ਾਦੀ ਸੀ ਸੱਤ ਸਾਲ ਪੈਲਾਂ ਤਾਂ ਗਏ ਸੀ ਅਸੀਂ ਦੇਖ ਲਓ ਹੁਣ
ਸੱਤ ਸਾਲ ਕਿਨੂੰ ਕੈਂਦੇ ਨੇ ਯਾਰ
ਹਾਂ ਦੇਖ ਲਓ ਮੇਰੀ ਮੰਮੀ ਕਿਵੇਂ ਮਤਲਬ ਮੇਰੀ ਨਾਨੀ ਨਾ ਐਕਸਪਾਇਰ ਹੋ ਗਏ ਨੇ।
ਅੱਛਾ।
ਤੇ ਮੇਰੇ ਮੇਰੇ ਇੱਕ ਮਾਮਾ ਐਥੇ ਰੈਂਦੇ ਨੇ ਤੇ ਦੋ ਮਾਮਾ ਓੱਥੇ ਰੈ
ਪਰ ਤਾਂ ਵੀ ਬੁਲਾਂਦੇ ਤਾਂ ਹੋਣਗੇ ਈ ਹੈਲੋ। ਆਵਾਜ਼ ਨੀ ਆ ਰੀ ਤੁਆਡੀ।
ਆਵਾਜ਼ ਈ ਅਟਕ ਰੀ ਐ ਤੁਆਡੀ ਆਵਾਜ਼
ਹਾਂਜੀ। ਪਤਾ ਨੀ ਕੀ ਗੱਲ
ਹਾਂਜੀ ਹੁਣੂੰ ਹਾਂਜੀ ਆ ਗਏ।
ਹਾਂ ਤੇ ਬਸ ਬਬ ਤੁਆਨੂੰ ਪਤਾ ਈ ਐ ਮਤਲਬ ਕੈਂਦੇ ਆ ਨਾ ਜਿਵੇਂ ਮਾਂ ਨਾਲ ਪੇਕਾ ਹੁੰਦਾ ਐ ਤੇ ਮੰਮੀ ਦਾ ਹੁਣ ਉੱਥੇ ਜਾਣ ਦਾ ਮਨ ਈ ਨੀ ਕਰਦਾ।
ਅਤੇ ਓ ਬੁਲਾਂਦੇਨ ਤਾਂ ਹੋਣਗੇ, ਹਾਂ। ਓ ਬੁਲਾਂਦੇ ਤਾਂ ਹੋਣਗੇ ਈ ਨਾ।
ਹਾਂ ਬੁਲਾਂਦੇ ਤਾਂ ਹੈ, ਬਾਤ ਵੀ ਕਰਦੇ ਨੇ ਓ ਵੀ ਕੈਂਦੇ ਨੇ ਮਤਲਬ ਮੇਰੀ ਮੰਮੀ ਭਾਈ ਕੈਂਦੇ ਨੇ ਵੀ ਬੂਆ ਆਜੋ ਹੁਣ ਤਾਂ ਕਾਫੀ ਦਿਨ ਓ ਗਏ ਨੇ, ਕਾਫੀ ਦਿਨ ਕੇ ਕਾਫੀ ਸਾਲ ਹੋ ਗਏ ਨੇ।
ਹਾਂ ਸੱਤ ਸਾਲ ਯਾਰ ਮਾਈਨੇ ਰੱਖ
ਹਾਂ।
ਮੈਂ ਤਾਂ ਮੇਰੀ ਨਾਨੀ ਕਰਤਾ ਮਤਲਬ
ਬਸ ਨਾਨੀ ਨੀ ਆ ਓੱਥੇ, ਹਾਂਜੀ।
ਆਂ ਓਹੀ। ਇੱਕ ਸਾਲ ਚ ਮਤਲਬ ਜਿਵੇਂ ਦੋ-ਤਿੰਨ ਚੱਕਰ ਲੱਗਣੇ ਈ ਲੱਗਣੇ ਨੇ। ਐਵੇਂ ਨੀ-ਨੀ ਲੱਗੇਗਾ ਬੋ ਬ ਹੈਗਾ।
ਤੇ ਹਾਂਜੀ-ਹਾਂਜੀ।
ਐਗਾ-ਹੈਗਾ ਬਾਰ੍ਹਾਂ ਘੰਟਿਆਂ ਦਾ ਰਾਸਤਾ ਪਰ ਤਾਂਵੀ
ਹਾਂਜੀ-ਹਾਂਜੀ, ਹਾਂ ਸਾਡੇ ਵੀ ਐਵੇਂ ਹੀ ਆ ਜਿਵੇਂ ਹੁਣ ਅਸੀਂ ਚਾਰ ਵਜੇ ਬੈਠਾਂਗੇ ਤਾਂ ਅਸੀਂ ਇੱਕ ਦੋ ਵਜੇ ਪਓਚਾਂਗੇ ਰਾਤੀ।
ਅੱਛਾ
ਹਾਂਜੀ, ਹਾਂਜੀ, ਹਾਂਜੀ
ਤੁਸੀਂ ਕੀ ਕੈ ਰੇ ਸੀ ਫੈਨ ਦਾ ਬਸ ਵਧੀਆ ਚਲੋ ਚਲੋ ਠੀਕ ਐ ਮੈਂ ਬਾਚ ਕਰਨੀ
ਹਾਂਜੀ-ਹਾਂਜੀ ਚਲੋ ਠੀਕ ਸਾਸਰੀਕਾਲ
ਸਾਸਰੀਕਾਲ